ਹੈਲੋ, ਸਤਿ ਸ੍ਰੀ ਅਕਾਲ ਭਾਜੀ।
ਸਾਸਰੀ ਅਕਾਲ ਭਾਜੀ ਸਾਸਰੀ ਅਕਾਲ।
ਹੋਰ ਠੀਕ ਠਾਕ?
ਵਧੀਆ, ਵਧੀਆ, ਭਾਈ ਤੁਸੀਂ ਦੱਸੋ?
ਵਧੀਆ ਜੀ, ਹੋਰ ਕੀ ਕਰ ਰਹੇ ਹੋ ਅਜ ਕੱਲ?
ਬਸ ਭਾਜੀ ਕੰਮ ਹੀ ਕਰ ਰਹੇ ਆ।
ਅੱਛਾ ਕੰਮ ਕਰ ਰਹੇਉ, ਠੀਕ ਚੱਲ ਰਿਹਾ ਕੰਮ?
ਠੀਕ ਠਾਕ ਹੈ, ਭਾਜੀ ਵਧੀਆ ਹੈ।
ਅੱ ਹੋਰ ਸੁਣਾਓ ਹੋਰ, ਅੱਜ ਦਾ ਦਿਨ ਕਿਵੇਂ ਦਾਏ ਵਧੀਆ ਏ?
ਭਾਜੀ ਵਧੀਆ ਅਜ ਤੇ ਮੌਸਮ ਮੋਸਮ ਵਧੀਆ ਬਣਿਆ, ਤੁਸੀਂ ਦੱਸੋ?
ਮੌਸਮ ਠੰਡਾ ਰਸਤੇ ਐ।
ਹਵਾ ਜੇ ਠੰਡਾ ਮੌਸਮ।
ਫਿਰ, ਕਰੋਗੇ ਕੁਝ ਇੰਜੋਏ ਵਗੈਰਾ ਕਿਧਰੇ?
ਦੇਖਣੇ ਆ ਭਾਜੀ ਚੱਲਾਂਗੇ, ਸੰਡੇ ਦੇਖਨੇ ਆ ਜਾਨੇ ਆ। ਮੌਸਮ ਜਿਸ ਹਿਸਾਬ ਨਾਲ ਬਣਿਆ ਦਾਏ ਇੱਕ ਟਰਿਪ ਤੇ ਬਣਦੀ ਹੈ।
ਅੱਛਾ।
ਤੁਸੀਂ ਦੱਸੋ ਤੁਸੀਂ ਜਾਣਾ ਟ੍ਰਿਪ ਨਾਲ?
ਚੱਲ ਲਾਂਗੇ ਭਾਜੀ ਲੈ ਜਾਓਗੇ ਤੁਸੀਂ ਚੱਲ ਲਾਂ ਗੇ ਸੀ ਤੁਹਾਡੇ ਨਾਲ ਹੋ।
ਭਾਜੀ ਇੱਕ ਦਿਨ ਦੀ ਟਰਿਪ ਬਣਾਣੀ ਹੈ ਦੋ ਦਿਨ ਦੀ?
ਪਾਈ ਬਨਾਲੋ ਇੱਕ ਦਿਨ ਦੀ ਬਣਾਲੋ ਆਣ ਜਾਣ ਕਰਲਾਗੇ।
ਪਾਜੀ ਆਣ ਜਾਣ ਚ ਸਵਾਦ ਨੀ ਆਦਾ ਯਾਰ।
ਦੋ ਦਿਨ ਦੀ ਮਨਾਉਣੀ ਏ।
ਮਤਲਬ ਇੱਕ ਦਿਨ ਸਟੇ ਕਰਾਂਗੇ, ਤੇ ਵਧੀਆ ਰਹੇਗਾ ਨਾ ਰੂਮ ਰਾਮ ਲੈ ਲਾਗੇ ਵਧੀਆ ਰੂਮ ਵੀ ਲੂ ਕਿਸ਼ਨ ਪਤਾ ਲੱਗ ਜੇ ਆਪਣੇ ਨੂੰ ਰੋਮ ਦੇ ਉੱਤੇ ਵਨ ਹੰਡਰਡ, ਮਨ ਥਾਊਜਡ ਚ ਇੱਕ ਦਿਨ ਦਾ। ਮਸਤ ਲੋਕੇਸ਼ਨ ਏ, ਵਨ ਥਾਊਜੈਂਡ ਚ ਮਿਲ ਜੇਗਾ। ਤੁਸੀਂ ਦਸੋ?
ਵਨ ਥਾਊਜੈਂਡ, ਅੱਛਾ ਜੀ।
ਹੂੰ ਇੱਕ ਦਿਨ ਸਟੇ ਕਰ ਸਕਣੇ ਆਪਾ-
ਏਕ ਦਿਨ ਕੀ ਕਰ ਸਕਦੇ ਓ?
ਤੁਸੀਂ ਦਸੋ ਜਾਣੇ ਆ ਪੈਹੇ
ਚਲਾਂਗੇ ਭਾਜੀ ਲੈ ਜਾਓਗੇ ਤੇ ਚਲਾਂਗੇ।
ਭਾਜੀ ਪੰਜ ਬੰਦੇ ਕਰਨੇ ਪੈਣਗੇ, ਟ੍ਰਿਪ ਪੰਜ ਨਾਲ ਹੀ ਵਧੀਆ ਰਹੇਗੀ।
ਅੱਛਾ ਖਰਚਾ ਥੋੜਾ ਘੱਟ ਹੋ ਜਾਏਗਾ, ਨਾ ਤੁਹਾਡੇ ਕਹਿਣ ਦਾ ਮਤਲਬ ਹੈ ਇਹ।
ਥੋੜਾ ਘੱਟ ਪੈ ਜਾਏਗਾ, ਨਾ ਮੇ ਤੇ ਜੋ ਅੱਠ ਸੌ ਨੌ ਸੌ ਬੰਦਾ ਸਭ ਆ ਜਾਏਗਾ ਨਾ।
ਸਮਝ ਗਿਆ ਸਮਝ।
ਹਾਂਜੀ ਭਾਜੀ, ਦੱਸੋ ਫੇਰ ਤੁਸੀਂ ਪੱਕਾ ਤਾਂ ਤਾਂ।
ਹਾਂ ਸਾਡਾ ਪੱਕਾ ਚੱਲਾਂਗੇ, ਭਾਜੀ ਪਰ ਅਹ ਤੇ ਦਸਦੋ ਜਾਣਾ ਕਿੱਧਰ ਏ? ਪਾਲਾ ਕੂੜੇ ਚ ਜਾਣਾ ਆ ਕਿਧਰੇ ਹੋਰ ਜਾਣਾ ਜੇ?
ਇਸ ਟਾਈਮ ਦਾ ਪਹਾੜਾਂ ਚ ਜਾਕੇ ਵਧੀਆ, ਫੋਗ ਪੈ ਰਹੀ ਐ ਪਹਾੜਾਂ ਚ ਵਧੀਆ।
ਕੀ ਕੈਹ ਰਹੀ ਏ?
ਐੱਸ ਪੈਰੀ ਏ ਪਾਜੀ ਵਧੀਆ।
ਅੱਛਾ ਫੂਰ ਪੈਰੀ ਐ।
ਜੀ ਪਾਜੀ। ਤੁਸੀਂ ਫਿਰ ਬਨਾਨੇ ਆ ਸੰਡੇ ਬਨਾਨੇ ਆ। ਤਿਆਰ ਸ਼ਯਾਰ ਹੋ ਕੇ ਚੱਲਾਂਗੇ। ਫੋਟੋ ਸ਼ੂਟ ਕਰਾਂਗੇ ਆਪਣਾ, ਐਕਸਪਲੋਰ ਕਰਾਂਗੇ।
ਠੀਕ ਏ ਪਾਜੀ ਓਕੇ-ਓਕੇ
ਹੋਰ ਹੋਰ ਭਾਜੀ ਕੀ, ਕੀ ਕਰ ਰਹੇ ਹੋ ਲਾਈਫ ਚ? ਹਾਂਜੀ ਪਾਜੀ।
ਮੈਂ ਕਿਹਾ ਨਾਲ ਖਾਣ-ਪੀਣ ਨੂੰ ਲ ਲਇ ਓ ਸਮਾਨ।
ਹਾਂ ਪਾਜੀ ਏਥੋ ਹੀ ਲੈ ਜਾਗੇ।
ਹਾਂ ਪਾਜੀ ਓਥੇ ਮਹਿੰਗਾਈ ਏ। ਹੂੰ ਪਾਜੀ ਤਿੰਨ-ਚਾਰ ਜਗ੍ਹਾ ਉਹ ਐਕਸਪਲੋਰ ਕਰ ਆਵਾਂਗੇ ਵਧੀਆ ਰਹੇਗਾ।
ਜੀ ਭਾਜੀ, ਤੁਸੀਂ ਦਸੋ ਫੇਰ ਹੋਰ ਕੀ ਕਰ ਰਹੇ ਓ, ਇਸ ਟਾਈਮ ਫਰੀ ਹੋ?
ਨਾ ਪਾਜੀ ਸਾਡਾ ਕੰਮ ਹੈਗਾ, ਅਸੀਂ ਖੇਤੀਬਾੜੀ
ਕਿ ਪਾਜੀ?
ਹੈਲੋ, ਖੇਤੀ ਕਰਨੇ ਆ ਪਾਜੀ ਖੇਤੀ-ਖੇਤੀ ਖੇਤੀ ਕਰਨੇ ਆਂ ਖੇਤੀ ਹਾਂਜੀ-ਹਾਂਜੀ ਝੋਨ ਝੋਨਾ ਲਾਯਾ ਦਾ ਹੁਨ ਝੋਨਾ
ਅੱਛਾ ਪਾਜੀ ਔਰ ਪ੍ਰੋਸੈਸ ਕੀ ਝੋਨੇ ਦਾ ਦੱਸਣਾਂ।
ਸਾਡੀ ਮਤਲੱਬ ਅਸੀਂ ਠੇ ਠੇਕੇ ਤੇ ਜ਼ਮੀਨ ਲੈਕੇ ਕਰਨੇ ਆ ਸਾਡੀੇ ਆਪਨੀ ਜ਼ਮੀਨ ਨੀ ਹੈਗੀ।
ਅੱਛਾ ਪਾਜੀ ਮਤਲਬ ਉਹਨੂੰ ਉਗਾਨ ਦਾ ਪ੍ਰੋਸੈਸ ਪਤਾ ਤੁਹਾਨੂੰ ਕਿਵੇਂ ਉਗਦਾ?
ਇਨੂ ਉਗਾਂਣ ਦਾ ਪ੍ਰੋਸੈਸ ਸਾਲੀ ਆਣੀ ਹੈਗਾ। ਪੈਲੇ ਚਾਵਲ ਨੂੰ ਉਗਾਂਦੇ ਨੇ ਉਹਦੀ ਪਨੀਰੀ।
ਅੱਛਾ ਪਾਜੀ।
ਹੈਲੋ, ਹਾਂ ਫੇਰ ਉਦੇ ਜੇੜੇ ਉਹ ਖੇਤਾਂ ਚ ਲਾਨੇ ਆ ਨਾ ਪਾਣੀ ਚ ਉਹ ਪੱਤੇ ਲੰਬੇ-ਲੰਬੇ
ਓਹ ਤਾਰ ਜੇ ਹੁੰਦੇ ਆ ਲੰਬੇ-ਲੰਬੇ ਜੇਹ
ਹਾਂ ਜਿਹੜਾ ਕਾ ਜਾ ਹੁੰਦਾ ਉਹ
ਹਾਂਜੀ
ਉਹ ਪਹਿਲੇ ਸਭ ਸੇ ਪਹਿਲੇ, ਉਹ ਉਗਾਦੇ ਨੇ ਅਲੱਗ ਤੋਂ।
ਅੱਛਾ ਬਾਈ।
ਫੇਰ ਹੁਣ ਉਹਨੂੰ, ਫਿਰ ਹੁਣ ਜ਼ਮੀਨ ਜ ਜਾ ਹੁਣ ਪਹਿਲੇ ਉਹ ਲੱਗਣੀ ਸੀ ਕਣਕ-ਕਣਕ ਕਉਂਕ ਵੱਢ ਕੇ।
ਸਾਰੀ ਸਫ਼ਾਈ ਸਫੂਈ ਕਰਕੇ ਖੇਤ ਦੀ ਖੇਤ ਜੋੋਤ ਕੇ, ਪਾਣੀ ਪੂਣੀ ਦੇ ਕੇ ਹੁਣ, ਖੇਤ ਦਾ ਅਸੀਂ ਕੱਦੂ ਕੀਤਾ, ਮਤਲਬ ਥੱਲੇ ਤੱਕ ਜ਼ਮੀਨ ਪੌਲੀ ਕੀਤੀ, ਨਰਮ ਕੀਤੀ, ਫਿਰ ਪਾਣੀ ਪੂਣੀ ਛੱਡ ਕੇ। ਫੇਰ ਹੁਣ ਉਹ ਪਨੀਰੀ ਜਿਹੜੀ ਹੈਗੀ ਨਾ, ਚਾਵਲ ਦੀ ਉਹ ਲਾਵਾਂਗੇ।
ਭਾਜੀ ਮੈਂ ਸੁਣਿਆ, ਉਹਦੇ ਚ ਪਾਣੀ ਦੀ ਬੜੀ ਲੋੜ ਪੈਂਦੀ ਏ।
ਹਾਂ ਪਾਣੀ ਦੀ ਬਥੇਰੀ ਲੋੜ ਪੈਂਦੀ ਹੈ, ਉਥੇ ਤੇ।
ਰਸਤੇ ਤੇ ਬਰਸਾਤ ਵਧੀਆ ਰਹੇਗੀ ਨਾ, ਬਰਸਾਤ ਹੋਣੀ ਚਾਹੀਦੀ।
ਕਹਿ ਰਿਹਾ ਬਰਸਾਤ ਪੇ ਜਾਵੇ, ਪਰ ਪੈਂਦੀ ਨਹੀ ਨਾ ਭਾਈ ਬਰਸਾਤ।
ਹਾਂ ਫੇਰ ਫਸਲ ਵਧੀਆ ਆਏਗੀ।
ਹਮ।
ਭਾਜੀ ਫਿਰ ਇਹਨੂੰ ਕਿੱਥੇ ਮਤਲਬ, ਕਿੱਥੇ ਸੇਲ ਕਿੱਥੇ ਕਰਦੇ ਹੋ ਜੀ।
ਫਿਲਹਾਲ ਹਜੇ ਲੱਗ ਜਾਏਗੇ, ਦੋ ਢਾਈ ਮਹੀਨੇ ਹੋਰ ਤਿੰਨ ਮਹੀਨੇ ਪੱਕਣ ਚ। ਫੇਰ, ਅ ਮਤਲਬ ਤੁਹਾਡਾ ਜੁਲਾਈ ਚੱਲ ਗਿਆ ਜੁਲਾਈ ਅਗਸਤ ਸਤੰਬਰ, ਸਤੰਬਰ ਚ ਜਾ ਕੇ ਖ਼ਤਮ ਹੋਏਗੀ। ਲਾਸਟ ਚ
ਅੱਛਾ ਭਾਜੀ ਇਹ ਖਾਦ ਖੂਦ ਵੀ ਮਤਲਬ ਯੂਜ ਕਰਨੀ ਪੈਂਦੀ ਹੋਏਗੀ ਰਸਤੇ ਚ ਦਵਾਈਆਂ
ਖਾਦ ਯੂਰੀਆ ਸਾਰਾ ਕੁਛ ਪੈਂਦਾ, ਵਿੱਚ ਦਵਾਈਆਂ ਕੀਟਨਾਸ਼ਕ ਦਵਾਈਆਂ ਪੈਂਦੀਆਂ
ਅੱਜ ਕੱਲ੍ਹ ਔਰਗੈਨਿਕ ਖੇਤੀ ਨੀ ਹੈਗੀ ਨਾ ਭਾਜੀ
ਹਾਂ-ਹਾਂ ਭਾਜੀ, ਤਿੰਨ ਮੰਥ ਚ
ਆਹ ਗੱਲ ਏ
ਏ ਤਿੰਨ ਤੋਂ ਚਾਰ ਮਹੀਨੇ ਲੱਗ ਜਾਂਦੇ ਨੇ, ਆ ਕਈ ਵਾਰੀ ਮਤਲਬ ਉੰਜਾ ਇੰਜ ਲੂ ਲਾ ਚੱਲਦੀ ਏ।
ਹਮ-ਹਮ
ਫੇਰ ਤਾਂ ਜਲਦੀ ਪੱਕ ਜਾਂਦੀ ਏ, ਬਰਸਾਤਾਂ ਦਾ ਵਾਰ ਚਮਾਸਾ ਜਿਹਾ ਪੈਂਦਾ ਗਰਮ ਹਵਾ ਚੱਲਦੀ ਹੈ ਨਾ ਉਦੋਂ।
ਫੇਰ ਪੱਕ ਜਾਂਦੀ ਹੈ, ਫੇਰ ਉਦੋਂ ਫਿਰ ਕਟਾਈ ਕਟੂਈ ਕਰਕੇ, ਮੰਡੀ 'ਚ ਗੇਰ ਆਨੇ ਆ।
ਅੱਛਾ-ਅੱਛਾ ਭਾਈ, ਮੰਡੀ ਚ ਫਿਰ ਸਿੱਧਾ ਇੱਕ ਨੰਬਰ ਦਾ ਪੈਸਾ ਆਉਂਦਾ ਹੋਇ ਤੇ ਭਾਜੀ ਬੈਂਕ ਤੇ
ਹਾਂ ਭਾਜੀ। ਮਤਲਬ ਕਿ ਹਾ ਇੱਕ ਉਧਰੋਂ ਸਰਕਾਰ ਤਰਫ ਆਉਂਦਾ ਇੱਕ ਨੰਬਰ ਟੈਕਸ ਫ੍ਰੀ ਪੈਸਾ ਹੁੰਦਾ, ਟੈਕਸ ਫ੍ਰੀ
ਫੇਰ ਤਾਂ ਵਧੀਆ ਭਾਜੀ, ਕਿੰਨੇ ਕਿੰਨੇ ਟਾਈਮ ਤੱਕ ਗੌਰਰਮੈਂਟ ਪੈਸੇ ਪਾ ਦਿੰਦੀ ਹੈ।
ਉਹ ਹੁਣ ਤੇ ਬੜਾ ਸੌਖਾ ਹੋ ਗਿਆ ਭਾਜੀ, ਹੁਣ ਤੇ ਮਤਲਬ ਇੱਕ ਹਫ਼ਤੇ ਦੇ ਅੰਦਰ-ਅੰਦਰ ਆ ਜਾਂਦੇ ਨੇ, ਦੋ ਚਾਰ ਦਿਨ ਹੀ ਲੱਗਦੇ ਨੇ ਤੇ ਫਸਲ
ਔਨਲਾਈਨ ਗਿਰਨੀ ਚਾਹੀਏ ਫ਼ਸਲ ਜਿੰਨੀ ਫਸਲ ਹੈਗੀ ਉਹਦੇ ਪੈਸੇ। ਖਾਤੇ ਚ ਆ ਜਾਨੇ
ਫਸਲ ਦੀ ਕੁਆਲਿਟੀ ਵੀ ਤਾਂ ਮੈਟਰ ਕਰਦੀ ਹੋਏਗੀ ਭਾਜੀ।
ਆਹੋ ਉਹਦਾ ਰੇਟ ਤਾਂ ਹੀ ਕਹਿ ਰਿਹਾ ਤੁਹਾਨੂੰ ਰੇਟ ਲੱਗਦ। ਉਹਦਾ ਮੰਡੀ ਚ ਹੋਰ ਨੀ ਲੱਗਦੀ। ਉਹਦੇ ਮਸ਼ੀਨ ਨਾਲ ਨਾਪਦੇ ਨੇ ਉਹਨੂੰ। ਫਸਲ ਮਸ਼ੀਨ ਦੇ ਨਾਲ ਉੱਚ ਵੇਖਦੇ ਨੇ ਕਿੰਨਾ ਮਤਲਬ, ਕਿਨਾ ਮਸਤ ਹੇਗਾ ਕਿਨਾ ਸੁੱਕੀ ਹੋਈ ਇੱਕ ਕੀ ਕੁਆਲਿਟੀ ਕੀ ਚਾਵਲ ਦੀ। ਫਿਰ ਸੈਲਰ ਚ ਜਾਏਗਾ। ਉਧਰੋਂ ਮੰਡੀ ਤੋਂ। ਮੰਡੀ ਜੋ ਯ ਫਿਰ। ਕਈ ਔਰ ਕਈ ਮੰਡੀ ਚ ਨਹੀ ਗੇਰਦੇ ਸੈਲਰ ਚ ਗੇਰਦੇ ਨੇ ਡਰੈਕ ਚਾਵਲ ਨੇ ਸੇਲਰਾ ਚ ਹਾਂ ਸੇਲਰ ਤੋ ਮਸੈਲਰ ਵਾਲਿਆਂ ਦਾ ਵੀ ਕਨੈਕਸ਼ਨ ਮੰਡੀ ਵਾਲੀਆ ਨਾਲ ਹੁੰਦਾ ਉਹ ਫੇਰ ਉੱਥੇ ਚੜਾ ਦਿੰਦੇ। ਨੇ।
ਭਾਜੀ ਮੈਂ ਸੁਣਿਆ, ਖਰਾਬ ਵੀ ਬੜੀ ਹੋ ਜਾਂਦੀ ਕਈ ਵਾਰ ਫਸਲ ਕਈ ਵਾਰ ਨੂੰ।
ਹੋ ਜਾਂਣਦੀ ਭਾਜੀ। ਖ਼ਰਾਬ ਹੋ ਜਾਂਦਾ ਨੁਕਸਾਨ ਕੀ ਕਰੀਏ ਬਸ ਮੀਂਹ ਜ਼ਿਆਦਾ ਪੈ ਗਿਆ
ਹਾਂ ਖ਼ਰਾਬ ਹੋ ਜੀ
ਫਸਲ ਖ਼ਰਾਬ ਹੋਜੇਗਈ ਸਾਰਾ ਪਾਣੀ ਜੇ ਪਾਣੀ ਫਸਲ ਦੇ ਉਤੇ ਹੋ ਗਿਆ।
ਸਾਰਾ ਦਾਣਾ ਖ਼ਰਾਬ ਹੋ ਜਾਵੇਗਾ।
ਅੱਛਾ।
ਹਮ।
ਹੋਰ ਕੀ ਕਹਿੰਦੇ ਆ ਮਤਲਬ ਹਰ ਸਾਲ ਇੱਕ ਵਰਗੀ ਫਸਲ ਨੀ ਆਉਂਦੀ ਹੋਣੀ ਨਾ ਮਤਲਬ ਹਰ ਸਾਲ ਇੱਕ,
ਹਾਂ। ਵ ਗ। ਹਾਂ ਕਈ ਵਾਰੀ ਜ਼ਿਆਦਾ ਹੋ ਜਾਂਦੀ ਕਈ ਵਾਰੀ ਘੱਟ ਜਾਂਦੀ ਕਈ ਵਾਰੀ ਕੁਛ ਵੀ ਨਹੀਂ ਮਿਲਦਾ।
ਅੱਛਾ ਭਾਜੀ ਮਤਲਬ ਪਿਛਲੇ ਸਾਲ ਕਿਵੇਂ ਦੇਖੇ ਵਧੀਆ ਹੋਈ ਸੀ ਯਾ ਸ ਪਿਛਲੇ ਸਾਲ ਕੀਵੇ ਰਿਹਾ।
ਕਣਕ ਤੇ ਸਾਡੀ ਠੀਕ ਈ ਨਿਕਲੀ ਏ। ਵਧੀਆ ਚਾੜ੍ਹ ਆ ਗਿਆ ਸੀ ਹਾਂ।
ਮਤਲਬ ਪੈਸੇ ਪੂਰੇ ਹੋ ਗਏ ਠੇਕੇ ਦੇ।
ਪੈਸੇ ਆ ਹੋ ਗਏ ਸੀ ਬਸ ਚੱਲਦੀ ਵੀ ਹੈ ਗੱਡੀ।
ਹਾਂ ਭਾਜੀ। ਨੁਕਸਾਨ ਨੀ ਹੋਣਾ ਚਾਹੀਦਾ। ਨੁਕਸਾਨ ਹੋ ਜੇ ਫਿਰ ਬੰਦਾ ਕਰਨ ਦਾ ਕੰਮ ਦਾ ਦਿਲ ਹੀ ਕਰਦਾ ਨਾ।
ਹਾਂ ਬਾਕੀ ਆਪਣਾ ਡਾਇਅਰੀ ਵੀ ਹੈਗੀ ਹੈ ਡਾਇਅਰੀ ਦਾ ਵੀ ਕੰਮ ਹੈਗਾ ਸਾਡਾ ਥੋੜਾ ਬਹੁਤਾ। ਹੋਰ ਕਿਦੇ ਚਾਰ ਪੰਜ। ਚਾਰ ਪੰਜ ਗਾਵਾਂ ਚਾਰ ਪੰਜ ਮੱਝਾਂ ਰੱਖੀ ਦੀ ਹੈ।
ਅੱਛਾ, ਅੱਛਾ।
ਸਾਡੀ ਆਪਣੀ ਡਾਇਅਰੀ ਤੇ ਨੀ ਹੈ ਵੈਸੇ ਅਸੀਂ ਲੋਕਾਂ ਦੇ ਘਰ ਜਾ ਕੇ ਦੇਦੇ ਆ ਡਿਲੀਵਰੀ ਕਰਨੇ ਘਰ ਹੀ।
ਅੱਛਾ ਦੂਧ ਦੀ।
ਹਮ ਪਓਰ ਫਾਲਸ ਦੂਧ ਹੇਗਾ ਵਧੀਆ ਫੈਟ।
ਇਹ ਤੇ ਹੈ ਚਾਰ ਪੈਸੇ ਵਧੀਆ ਬਣ ਜਾਂਦੇ ਨੇ ਹਨਾ।
ਹਾਂਜੀ ਹਾਂਜੀ ਹਾ ਉਹਦਰ ਸਾਡੇ ਇਹ ਉਹਦੇ ਬੰਦੇ ਪੁਰਾਣੇ ਜੁੜੇ ਹੋਏ ਨੇ ਨਵੇਂ ਨੀ ਹੈਗੇ ਪੁਰਾਣੇ।
ਪੁਰਾਣੇ ਨੇ
ਆ ਜਿਨੇ ਹੇਗੇ ਚਾਲੀ ਚਾਲੀ ਪੰਜਾਹ ਪੰਜਾਹ ਸਾਲ ਪੁਰਾਣੇ ਬੰਦੇ ਜਿਹੜੇ।
ਅੱਛਾ ਅੱਛਾ ਫੇਰ ਤਾਂ ਵਧੀਆ ਵਧੀਆ ਕੰਮ ਚੱਲਦਾ ਹੋਏਗਾ ਫੇਰ ਤੇ।
ਹਾ ਖਾਨਦਾਨੀ ਨੀ ਕੰਮ ਹੈ ਨਾ ਸਾਡਾ।
ਇਥੇ ਆੳ ਭਾਅ ਜੀ ਹੋਰ ਕੋਈ ਇਸ। ਇਸ ਤੋਂ ਇਲਾਵਾ ਕੋਈ ਕੰਮ ਨੀ ਕਰਦੇ ਇਹ ਆ ਖਾਲੀ ਖੇਤੀ
ਖੇਤੀ ਕਰ ਲੈਂਨ ਆ ਬਾਕੀ ਡੇਅਰੀ ਵਾਲਾ ਹੋ ਗਿਆ।
ਹਾਂ।
ਆ ਹੋਰ ਕੀ ਕਰੀਏ ਇਹਨਾਂ ਇਕੱਲਾ ਬੰਦਾ ਕੀ ਕੀ ਕਰ ਲਏਗਾ ਗਾ। ਬਾਕੀ ਅਸੀਂ ਆਪਣੇ ਭਈਏ ਭੁਈਏ ਲਾਏ ਹੋਏ ਨੇ ਅੱਗੇ ਖੇਤੀ ਖੁਤੀ ਝੋਨਾ ਝਾਨਾ ਤੇ ਉਹ ਲਾ ਲਿੰਦੇ ਨੇ।
ਹ।
ਕਟਾਈ ਵਢਾਈ
ਸੀਜਨ।
ਹਾਂਜੀ ਹੋਰ ਸੀਜਨ ਤੇ ਆਂਦੇ ਨੇ।
ਅੱਛਾ ਹੁਣ ਇਸ ਟਾਈਮ ਤੋਂ ਉਹਨਾਂ ਦਾ ਸੀਜਨ ਹੈਗਾ।
ਹੋ ਹੁਣ ਉਹ ਤੇ ਆਏ ਦੇ ਨੇ ਹੁਣ ਚਲਾਏ ਦੇਣੇ ਦੇ ਨੇ ਬਈਏ।
ਅੱਛਾ।
ਲਾਏ ਹੋਏ ਨੇ ਹੋਰ ਭਾਜੀ ਤੁਹਾਡਾ ਮਤਲਬ ਫੈਕਟਰੀ ਜੋਂ ਮੈਂ ਪੁੱਛ ਰਿਹਾ ਸੀ। ਹੋਰ ਕੀ ਤੁਸੀ ਕੀ ਕਰਦੇ ਹੋ।
ਭਾਜੀ ਆਪਾ ਕਚਾ ਮਾਲ ਲੈ ਕੇ ਤਿਆਰ ਮਾਲ ਨੂੰ ਪ੍ਰੋਸੇਸ ਕਰਾਣੇ
ਇਸ ਚੀਜ਼ ਦਾ ਕੱਚਾ ਮਾਲ ਹੈ।
ਮਤਲਬ ਜਿਵੇਂ ਆਪਾਂ ਉਹ ਲੈ ਲਈ ਨਾ ਕੀ ਕਹਿੰਦੇ ਆਪਣਾ ਕੋਪਰ ਔਰ ਜਿੰਕ ਲੈ ਲਈ ਉਹਦਾ। ਮਤਲਬ ਮੈਲ ਬਣਾ ਕੇ ਬਰਾਸ ਬਣਾਉਂਦੇ ਹਣਾ ਪਿੱਤਲ ਬੰਨ੍ਹ ਜੁਗੀ।
ਅੱਛਾ ਤਲ ਬਰਾ ਬਣਾਉਦੇਓ ਤੇ ਫੇਰ ਉਹਦਾ ਹੋਰ ਕੀ ਬਣਾਦੇਓ ਅੱਗੇ?
ਉਹਦਾ ਫੇਰ ਚੱਕਾ ਬੜਾ ਵੱਡਾ ਪ੍ਰੋਸੈਸ ਹੈਗਾ ਭਾਜੀ ਉਹ ਤੁਹਾਨੂੰ ਫੇਰ ਦੱਸਾਂਗੇ ਅਸੀਂ।
ਅੱਛਾ ਅੱਛਾ ਬੜਾ ਵੱਡਾ ਪ੍ਰੋਸੈਸ ਏ ਹੈ।
ਵੱਡਾ ਪ੍ਰੋਸੈਸ ਹੈ ਭਾਜੀ ਟਾਇਮ ਜਿਆਦਾ ਲੱਗਣਾ। ਹਾਂ ਭਾਜੀ ਹਾਂ।
ਬੜੀ ਗਮੇ ਕਰੱਦਾ।
ਭਾਜੀ ਦੇਖਿਆ ਨੀ ਕੀ ਤੁਸੀਂ ਕਦੇ ਕੰਮ ਮਤਲਬ ਫੈਕਟਰੀ ਦਾ ਕੰਮ ਨੀ ਕੀਤਾ ਕਦੀ।
ਨਾ ਭਾਜੀ ਅਸੀਂ ਆਏ ਹੀ ਨੀ ਇਸ ਲੈਣ ਚ। ਤੁਹਾਨੂੰ ਬਈ ਪੁੱਛਣਾ ਥੋੜਾ ਬਹੁਤਾ ਦੱਸ ਦਿਓ?
ਅੱਛਾ ਭਾਾਈ।
ਇਹਦਾ ਕੀ ਭਾਂਡੇ ਭੁੰਡੇ ਮਾਂਜਣੇ ਹੁਣ ਭਾਂਡੇ ਮਾਂਜਣੇ?
ਭਾਜੀ ਭਾਂਡੇ ਫੇਰ ਇਹਦੀ ਸੇਲ ਹੁੰਦੀ ਹੈ।
ਦਸ ਗਲ ਹੁੰਦੀਏ। ਠੀਕ, ਠੀਕ ਬਾਹਰ ਜਾਂਦਾ ਹੈਗਾ ਭਾਂਡੇ ਤੁਹਾਡੇ।
ਹਾਂ ਬਾਈ ਫੋਰਨ ਵੀ ਚੱਲ ਜਾਂਦਾ ਹੈ ਇੰਡੀਆ ਚ ਵੀ ਹੋ ਜਾਂਦੀ ਸੇਲ। ਉੱਥੇ ਮਤਲਬ ਲਿੰਕ ਹੈ ਹਾਂ ਜੀ।
ਚੀਪ ਹੈ ਚੀਪ ਮਟੀਰੀਅਲ।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
ਓਕੇ ਭਾਜੀ।